ਹੈਲੋ।
ਹੈਲੋ।
ਹਾਂਜੀ ਸਸ਼੍ਰੀ ਕਾਲ ਜੀ। ਹੈਲੋ।
ਹੈਲੋ, ਹਾਂਜੀ ਸਸ਼੍ਰੀ ਕਾਲ ਜੀ।
ਤੁਔਡੀ ਆਵਾਜ਼ ਤੁਸੀਂ ਬੋਲ ਕਿਉਂ ਨਈਂ ਰਏ ਜੀ ਤੁਸੀਂ ਤਾਂ ਚੁੱਪ-ਚਾਪ ਈ ਓ।
ਹਾਂਜੀ, ਸਸ਼੍ਰੀ ਕਾਲ ਦੀ।
ਸਸ਼੍ਰੀਆ ਕਾਲ ਜੀ, ਤੁਸੀਂ ਬੋਲੋ ਕੁਸ਼?
ਬੋਲ ਰਏ ਆ ਜੀ, ਤੁਆਡੇ ਤੱਕ ਅਵਾਜ਼ ਨਈਂ ਪੋਂਚ ਰਈ ਸੀ। ਹਾਂਜੀ, ਠੀਕ ਐ ਜੀ ਤੁਸੀਂ ਦੱਸੋ?
ਹੋਰ ਜੀ ਘਰ ਪਰਿਵਾਰ ਸਬ ਠੀਕ-ਠਾਕ?
ਹਾਂਜੀ-ਹਾਂਜੀ, ਵਦੀਆ ਤੁਸੀਂ ਸੁਣਾਓ ਤੁਆਡੇ ਘਰੇ ਸਾਰੇ ਠੀਕ ਨੇ?
ਹਾਂਜੀ, ਸਭ ਵਦੀਆ ਜੀ ਵਦੀਆ, ਹੋਰ ਸੁਣਾਓ ਜੀ ਹੋ ਗਿਆ ਜੀ ਕੰਮ-ਕਾਰ?
ਹਾਂਜੀ-ਹਾਂਜੀ, ਹੋ ਗਿਆ ਜੀ ਤੁਸੀਂ ਦੱਸੋ?
ਹਾਂਜੀ, ਬਾਸ ਠੀਕ ਐ ਜੀ ਵਦੀਆ ਜੀ। ਅੱਜ ਆਪਾਂ, ਅੱਜ ਆਪਾਂ ਰਿਸ਼ਤੇਆਂ ਬਾਰੇ ਗੱਲ ਕਰਾਂਗੇ। ਕਿ ਅੱਜ-ਕੱਲ ਰਿਸ਼ਤੇਦਾਰੀ ਕਿਸ ਤਰਾਂ ਦੀ ਰੈਅ ਗੀ ਆ।
ਹਾਂਜੀ, ਠੀਕ ਐ ਜੀ।
ਹਾਂਜੀ-ਹਾਂਜੀ। ਜਿਵੇਂ ਆਪਾਂ ਲਗਾ ਕੇ ਚੱਲੀਏ, ਅੱਜ ਕੱਲ ਰਿਸ਼ਤੇਦਾਰ ਆ ਠੀਕ ਐ ਜਿੰਦੇ ਕੋਲ ਤਾਂ ਚਾਰ ਪੈਸੇ ਹੈਗੇ ਆ। ਓਨੂੰ ਤਾਂ ਜੀ-ਜੀ ਕਰਦੇ ਆ।
ਹਾਂਜੀ।
ਅੱਜ-ਕੱਲ ਜਿੰਦੇ ਕੋਲ ਪੈਸਾ ਨੀ ਠੀਕ ਐ, ਓਨੂੰ ਕੋਈ ਪੁੱਛਦਾ ਨੀ, ਓਨੂੰ ਕੋਈ ਸਮਝਦਾ ਈ ਨੀ ਕਿ ਓ ਇਸ ਦੁਨੀਆਂ ਤੇ ਹੈਗਾ ਵੀ ਏ ਯਾ ਨਈਂ।
ਹਾਂਜੀ, ਏਹ ਤਾਂ ਗੱਲ ਹੈਗੀ ਐ ਜੀ। ਅੱਜ-ਕੱਲ ਪੈਸੇ ਨਾਲ ਈ ਦੀਦੀ ਸਬ ਕੁਛ ਐ, ਪੈਸੇ ਤੋਂ ਬਗੈਰ ਕੋਈ ਵੀ ਕਿਸੇ ਨੂੰ ਨੀ ਪੁੱਛਦਾ।
ਬਿਲਕੁਲ ਜੀ ਬਿਲਕੁਲ ਆਪਾ ਕੈਅ ਦਿੰਨੇ ਆ ਕਿ ਖੂਨ ਦੇ ਰਿਸ਼ਤੇ ਖੂਨ ਦੇ ਰਿਸ਼ਤੇ ਹੁੰਦੇ ਐ ਠੀਕ ਐ। ਖੂਨ ਦੇ ਰਿਸ਼ਤੇ ਸਿਰਫ ਓਈ ਹੁੰਦੇ ਐ ਜੇੜੇ ਸਿਰਫ ਭੈਣ ਭੈਣ-ਭਰਾ, ਭਰਾ ਵੀ ਅੱਜ ਕੱਲ ਨੀ ਪੁੱਛਦੇ ਜੀ। ਸਿਰਫ ਭੈਣਾਂ ਈ ਆ ਜੇੜੀਆਂ ਆਪਸ ਚ ਦੁੱਖ-ਸੁੱਖ ਵੰਡਾਂਦੀਆਂ ਆਵਦਾ।
ਹਾਂਜੀ, ਏਹ ਤੇ ਗੱਲ ਹੈਗੀ ਐ ਜੀ, ਅੱਜ ਕੱਲ ਭਰਾ ਬਸ ਅਪ
ਸਬ ਨਾਲੋਂ ਵੱਡੀ ਗੱਲ ਆ ਜੇ ਲਗਾ ਕੇ ਚੱਲੋ ਤੇ ਮਾਂ ਪਿਓ, ਜੇ ਮਾਂ ਪਿਓ ਬੈਠੇ ਆ ਤੇ ਸਬ ਨਾ ਤਾ ਸਾਰੇ ਵਰਤਦੇ ਆ ਜੇ ਮਾ ਪਓ ਨਹੀ ਆ ਤਾਂ ਠੀਕ ਹੈ, ਕੋਈ ਰਿਸ਼ਤਾ ਨੀ ਹੈ
ਹਾਂਜੀ, ਹਾਂਜੀ ਇਹ ਤਾਂ ਹੈ ਹੀ ਹੈ ਜੀ ਮਾਂ ਪਿਓ ਨਾਲੇ ਈ ਸਾਰੇ ਰਿਸ਼ਤੇ ਨੇ ਅ ਓਨਾ ਤੋਂ ਬਗੈਰ ਤਾਂ ਕੋਈ ਰਿਸ਼ਤਾ ਵੀ ਨੀ ਰੱਖਦਾ
ਹਾਂਜੀ ਬਿਲਕੁਲ-ਬਿਲਕੁਲ ਹੁਣ ਆਪਾਂ ਜੇ ਇ ਲਗਾ ਕੇ ਚੱਲਿਏ, ਪਹਿਲਾਂ ਦੇ ਜ਼ਮਾਨਿਆਂ ਵਿੱਚ ਸਾਰੇ ਮਿਲ ਜੁਲ ਕੇ ਰਹਿੰਦੇ ਸੀਗੇ ਹਨਾ ਸਾਰੇ ਸ਼ਰੀਕ ਕੇ ਵਾਲੇ ਵੀ ਮਿਲ ਕੇ ਰਹਿੰਦੇ ਸੀ ਪਰ ਅੱਜ ਕੱਲ੍ਹ ਸ਼ਰੀਕੇ ਵਾਲੇ ਕੀ ਅੱਜ ਕੱਲ ਜਿਹਨੇ ਖੂਨ ਦੇ ਰਿਸ਼ਤੇ ਆ ਉਹੀ ਨੀ ਆਪਸ ਵਿੱਚ ਇਕੱਠ ਠੇ ਰਹਿ ਸਕਦੇ ਤੇ, ਸ਼ਰੀਕਿਆਂ ਦੀ ਗੱਲ ਈ ਦੂਰ ਆ
ਹਾਂਜੀ, ਏ ਤਾ ਹੈ ਈ ਏ ਤੇ ਅੱਜ ਕੱਲ੍ਹ ਤਾਂ ਬਸ ਸਭ ਮਤਲਬ ਨਾ ਰਿਸ਼ਤੇ ਰੱਖਦੇ ਆ ਜੀ ਮਤਲਬ ਨਿਕਲ ਗਿਆ ਤਾਂ ਜਦੋਂ ਰਿਸ਼ਤਾ ਖ਼ਤਮ
ਬਿਲਕੁਲ ਜੀ ਬਿਲਕੁਲ ਸਹੀ ਗੱਲ ਏ, ਅੱਜ ਕੱਲ ਮਤਲਬ ਲਗਾ ਕੇ ਚੱਲੋ ਕਿ, ਪੂਰੀ ਪੈ ਜੇ ਹਾਂ ਘਰੇ ਬਸ ਇੰਨਾ ਹੀ ਬਹੋਤ ਆ ਕੁੱਛ ਇਹ ਏ ਕਿ ਮਹਿੰਗਾਈ ਵੀ ਤੇ ਕਿੰਨੀ ਵੱਧ ਗਈ ਐ ਨਾ ਅਗਲਾ ਸੋਚਦਾ ਅਗਲੇ ਦੇ ਮਨ ਕਰਕੇ ਕੋਰੇ ਹੋ ਗਏ ਕਿ ਅਗਰ ਕੋਈ ਦੂਜਾ ਬੰਦਾ ਕਿਸੇ ਦੇ ਘਰੇ ਆ ਜਾਂਦਾ ਕੋਈ ਰਿਸ਼ਤੇਦਾਰ, ਅਗਲਾ ਕਹਿੰਦਾ ਕਿ ਸਾਡੇ ਖਾਣ ਲਈ ਤਾਂ ਆਪਦੇ ਨੀ ਹੈਗਾ ਤੇ ਅਸੀ ਇਨਾਂ ਨੂੰ ਕਿੱਥੋਂ
ਹਾਂਜੀ, ਇਹ ਤਾਂ ਗੱਲ ਹੈਗੀ ਏ, ਜੀ ਅੱਜ ਕੱਲ ਜੀ ਖੁਦ ਦੀ ਰੋਟੀ ਮਸਾਂ ਬਣਦੀ ਏ ਜੀ
ਬਿਲਕੁਲ, ਦੇਖੋ ਪਹਿਲਾਂ ਦੇ ਜ਼ਮਾਨਿਆਂ ਵਿੱਚ ਕਿਵੇਂ ਸੀ ਰਿਸ਼ਤੇ ਕੀ ਇਹ ਰਿਸ਼ਤੇਦਾਰ ਦਸ ਦਸ ਤਿੰਨ ਮਹੀਨਾ-ਮਹੀਨਾ ਲਾ ਕੇ ਚਲੇ ਜਾਂਦੇ ਸੀ ਨਾ, ਤੇ ਅੱਜ ਕੱਲ ਜੇ ਕੋਈ ਦੋ ਦਿਨ ਹੀ ਕਿਸੇ ਦੇ ਘਰੇ ਜਾ ਉਸੇ ਟਾਈਮ ਹੀ ਅਗਲਾ ਸੋਚਦਾ ਕਿ ਪਤਾ ਨਹੀਂ ਏ ਜਾਊਗਾ ਕਦੋਂ
ਹਾਂਜੀ, ਇਹ ਤਾਂ ਹੈ ਏ ਜੀ ਅੱਜ-ਕੱਲ ਦੇ ਜਮਾਨੇ
ਹੁਣ ਅੱਜ ਕੱਲ੍ਹ ਦੇ ਟਾਈਮ ਚ ਕੋਰਾਪਣ ਬਹੁਤ ਹੋ ਗਿਆ ਲੋਕਾਂ ਦੇ ਵਿੱਚ
ਹਾਂਜੀ, ਜਿਵੇਂ-ਜਿਵੇਂ ਮਹਿੰਗਾਈ ਵੱਧਦੀ ਜਾ ਰਹੀ ਏ, ਓਵੇਂ ਓਵੈ ਰਿਸ਼ਤੇ ਖ਼ਤਮ ਹੁੰਦੇ ਜਾ ਰੇ ਜੀ ਕਿ ਪੈਸੇ ਨਾਲ ਹੀ ਸਾਰਾ ਕੁਛ ਹੈ, ਬਿਨਾਂ ਪੈਸੇ ਤਾਂ ਕੁਛ ਵੀ ਨੀ
ਬਿਲਕੁਲ ਜੀ, ਬਿਲਕੁਲ ਓਹੀ ਹੈ ਨਾ ਸਾਰਿਆਂ ਨਾਲੋਂ ਵੱਡੀ ਗੱਲ ਇਹੀ ਹੈ ਕਿ ਚਲੋ ਪੈਸੇ ਦੀ ਗੱਲ ਵੀ ਹੈਗੀ ਆ, ਤੇ ਕੁੱਛ ਇਹ ਹੈ ਕਿ ਅੱਜ ਕੱਲ ਵੈਸੇ ਲੋਕੀ ਬਹੁਤ ਕੋਰੇ ਹੋ ਗਏ
ਹਾਂਜੀ, ਜੀ ਇਹ ਤਾਂ ਹੈ ਈ ਏ ਜੀ
ਪ੍ਰੇਮ ਪਿਆਰ ਨੀ ਰਿਹਾ ਪਹਿਲਾਂ ਵਾਲਾ ਕੋਈ ਉਹ ਨਹੀ ਹੈ, ਮੇਲ ਮਿਲਾਪ ਨਹੀਂ ਹੈਗਾ ਲੋਕਾਂ ਦੇ ਵਿੱਚ ਅੱਗੇ ਚਾਚੇ, ਤਾਏ ਕਿੰਨੇ ਚਾਰ-ਚਾਰ ਫੈਮਲੀਆਂ ਇਕੱਠੀਆਂ ਰਹਿੰਦੀਆਂ ਹੁੰਦੀਆਂ ਸੀ ਪਹਿਲੇ ਦੇ ਜਮਾਨਿਆਂ ਵਿੱਚ ਤੇ ਸਭ ਕੁਛ ਕਿੰਨਾ ਖੁਸ਼ਹਾਲ ਸੀਗਾ, ਤੇ ਅੱਜ ਕੱਲ ਇੱਕ ਸਿੰਗਲ ਫੈਮਿਲੀ ਦੇ ਵਿੱਚ ਚਾਰ ਜੀ ਏ ਕਈ ਵਾਰ ਤਾਂ ਉਹਨਾਂ ਦੀ ਹੀ ਆਪਸ ਚ
ਇਹ ਤਾਂ ਗੱਲ ਹੈ ਈ ਏ ਜੀ। ਅੱਜ ਕੱਲ੍ਹ ਤਾਂ ਬਸ ਸਾਰੇ ਇਕੱਲੇ ਇੱਕ ਪਰਿਵਾਰ ਚ ਰਹਿ ਕੇ ਖੁਸ਼ ਹੈ ਕੋਈ ਕਿਸੇ ਦੇ ਨਾਲ ਨੀ ਰਹਿਣਾ ਚਾਹਦਾ ਜੀ
ਕੋਈ ਕਿਸੇ ਦੀ ਰੋਕ-ਟੋਕ ਨਹੀਂ ਸਹਨਾ ਚਾਹੰਦਾ
ਕੀ ਬਸ ਇਹੀ ਗੱਲ ਹੈ, ਕਿ ਅੱਜ ਕੱਲ੍ਹ ਸਾਰਿਆਂ ਨੂੰ ਆਪਣੇ ਘਰ ਦੇ ਉਹੀ ਪਿਆਰੇ ਹੈ ਕਿ, ਹਾਂ ਸਾਡਾ ਘਰ ਚੱਲਦਾ ਰਵੇ ਵਧੀਆ ਸਾਡੇ ਬੱਚਿਆਂ ਦਾ ਅਸੀ ਕਰਦੇ ਰੲਏ ਕਿਸੇ ਹੋਰ ਦੇ ਬੱਚਿਆਂ ਦਾ ਕਰਨਾ ਪੈ ਜੇ ਤੇ ਕੋਈ ਨਹੀ ਕਰ ਸਕਦਾ ਅੱਜ ਕੱਲ੍ਹ ਦੇ ਟਾਈਮ ਤੇ
ਹਾਜੀ ਇਹ ਤੇ ਹੈ ਈ ਏ ਜੀ ਅੱਜ ਕੱਲ ਕੋਈ ਕਿਸੇ ਦੀ ਕਹੀ ਗੱਲ ਨਈ ਸਹਿ ਸਕਦਾ ਜੀ
ਹਨਜੀ ਬਸ ਅੱਜ ਕੱਲ੍ਹ ਵਿੱਚੋਂ ਸੌ ਵਿੱਚੋਂ ਕੋਈ ਲਗਾ ਕੇ ਚਲੋ ਤੁਸੀਂ ਸੋ ਵਿੱਚੋਂ ਚਾਰ ਬੰਦੇ ਈ ਐਵੇਂ ਤੁਹਾਨੂੰ ਮਿਲਣਗੇ ਕਿ ਜਿਹੜੇ ਆਪਸ ਦੇ ਵਿੱਚ ਫੈਮਲੀਆ ਜੁਆਇੰਟ ਫੈਮਲੀਆਂ ਦੇ ਵਿੱਚ ਉਹ ਵੀ ਪ੍ਰੇਮ ਪਿਆਰ ਨਾਲ।
ਹਾਂਜੀ ਇਹ ਤਾਂ ਹੈ ਹੀ ਹੈ ਜੀ। ਨਈ ਤਾਂ ਬਸ ਇੱਕ ਪਰਿਵਾਰ ਇਕੱਲਾ ਰਹਿ ਕੇ ਬਸ ਖੁਸ਼ ਰਹਿੰਦਾ। ਉਹ ਨਹੀਂ ਚਾਂਦਾ ਕਿ ਇੱਕ ਦੂਸਰਾ ਉਹਨਾਂ ਦੇ ਪਰਿਵਾਰ ਚ ਆਵੇ ਜਾਂ ਉਹਨਾਂ ਨਾਲ ਜਾ ਕੇ ਮਿਲ ਕੇ ਜੁਲ ਕੇ ਰਹੇ।
ਬਸ, ਪਰ ਇਹ ਹੈ ਕਿ ਸੋਚਣ ਵਾਲੀ ਗੱਲ ਹੈ ਕਿ ਠੀਕ ਹੈ ਅੱਜ ਆਪਾਂ ਇਹ ਸਭ ਕਰ ਰਹੇ ਹਾਂ ਪਰ ਜੇ ਕੋਈ ਵੱਡਾ ਬੰਦਾ ਇਸ ਤਰ੍ਹਾਂ ਕਰਦਾ ਹੈ ਤੇ ਉਹ ਆਪਣੇ ਬੱਚਿਆਂ ਮਿਸਾਲ ਕਾਇਮ ਕਰ ਰਿਹਾ। ਗਲਤ ਮਿਸਾਲ ਕਾਇਮ ਕਰ ਰਿਹਾ। ਆਉਣ ਵਾਲੇ ਟਾਈਮ ਵਿੱਚ ਉਹਨਾਂ ਦੇ ਬੱਚੇ ਕੀ ਕਰਨਗੇ ਫੇਰ? ਦੇਖੋ ਆਉਣ ਵਾਲਾ ਟਾਈਮ ਤਾਂ ਇਸ ਤੋਂ ਵੀ ਮਾੜਾ ਟਾਈਮ ਆਉਣ ਵਾਲਾ।
ਹਾਂਜੀ, ਹਾਂਜੀ ਸਹੀ ਗੱਲ ਹੈ ਜੀ।
ਤੇ ਬੱਚੇ ਕਿੱਥੋਂ ਫੇਰ ਕਿਉਂਕਿ ਹੁਣ ਬੱਚਿਆਂ ਨੇ, ਜੇ ਹੁਣ ਦੇਖੋ ਆਪਾਂ ਕਿਸੇ ਨਾਲ ਮੇਲ ਮਿਲਾਪ ਕਰਕੇ ਰਵਾਂਗੇ ਤਾਂ ਠੀਕ ਹੈ। ਨਹੀਂ ਤਾਂ, ਦੇਖੋ ਅੱਜ ਕੱਲ੍ਹ ਬੱਚੇ ਜਿਹੜੇ ਆ ਉਹ ਤਾਂ ਮਾਂ ਪਿਓ ਨਾਲ ਵੈਸੇ ਹੀ ਨਹੀਂ ਰਹਿ ਰਹੇ। ਹੁਣ ਵਿਦੇਸ਼ ਵੱਲ ਜਾ ਰਹੇ ਹੈ ਬੱਚੇ, ਯਾ ਫਿਰ ਬਾਹਰ ਪੜ੍ਹਨ ਜਾ ਰਹੇ ਹੈ ਵੀ ਆਪਣੇ ਘਰ ਚ ਨਹੀਂ ਰਹਿੰਦੇ। ਫੈਸਿਲਿਟੀਆਂ ਹੋਣ ਦੇ ਬਾਵਜੂਦ ਵੀ ਬੱਚੇ ਕਹਿੰਦੇ ਕਿ ਅਸੀਂ ਰਹੀਏ ਹੀ ਨਾ। ਅਸੀਂ ਜਾਈਏ ਬਾਹਰ, ਅਸੀਂ ਬਾਹਰ ਪੜ੍ਹਨਾ।
ਬੱਸ ਇਹ ਕੁਛ ਮਾਂ ਪਿਓ ਤੋਂ ਸਿੱਖਦੇ ਆ ਬੱਚੇ, ਜੋ ਮਾਂ ਪਿਓ ਕਰਦਾ ਜੀ ਉਵੇਂ ਬੱਚੇ ਕਰਦੇ ਆ। ਇਹ ਤਾ ਮਾਪਿਆਂ ਨੂੰ ਚਾਹੀਦਾ ਕਿ ਰਿਸ਼ਤੇਦਾਰੀ ਬੱਚਿਆਂ ਨੂੰ ਸੀਖਾਂਣ।
ਜੇ ਆਪਾਂ ਇਸ ਤਰ੍ਹਾਂ ਕਰਾਂਗੇ ਤੇ ਅਪਣੇ ਬੱਚੇ ਇਹੀ ਕੁਛ ਸਿੱਖਣਗੇ। ਉਹ ਤੋਂ ਬਾਅਦ, ਆਪਾਂ ਨੂੰ ਵੀ ਸਾਂਭਣਾ ਉਹਨਾਂ ਨੇ ਹੀ ਹੈ ਜੇ ਆਪਾਂ ਹੀ ਉਹ ਉਹਨਾਂ ਦੀ ਐਵੇ ਦੀ ਮਿਸਾਲ ਕਾਇਮ ਕਰਦਾ ਹੈ ਤੇ ਆਉਣ ਵਾਲੇ ਟਾਈਮ ਵਿੱਚ ਦੇਖੋ ਕੀ ਬਨੂੰ।
ਸਹੀ ਗੱਲ ਹੈ ਜੀ। ਫਿਰ ਬੱਚੇ ਬਸ ਜੋ ਹੁਣ ਸਿੱਖਣਗੇ ਉਹੀ ਅੱਗੇ ਕਰਨਗੇ।
ਬਿਲਕੁਲ ਜੀ ਬਿਲਕੁਲ। ਉਹੀ ਹੈ ਨਾ ਕਿ ਇਸ ਲਈ ਆਪਾਂ ਨੂੰ ਕੀ ਕਰਨਾ ਚਾਹੀਦਾ ਕਿ ਆਪਾਂ ਨੂੰ ਇਹ ਰਲ ਮਿਲ ਕੇ ਰਹਿਣਾਂ ਚਾਹੀਦਾ ਬੱਚਿਆਂ ਦੇ ਅੱਗੇ। ਠੀਕ ਹੈ, ਬੱਚਿਆਂ ਨੂੰ ਕਦੇ ਕੋਈ ਗ਼ਲਤ ਸ਼ਬਦ ਨਹੀਂ ਬੋਲਣੇ ਚਾਹੀਦੇ ਬੱਚਿਆਂ ਨੂੰ ਗ਼ਲਤੀ ਹੋਣ ਤੇ ਉਹਨਾਂ ਨੂੰ ਡਾਂਟੋ ਜ਼ਰੂਰ। ਪਰ ਠੀਕ ਹੈ, ਅੱਜ ਕੱਲ੍ਹ ਦਾ ਟਾਈਮ ਐਵੇਂ ਦਾ ਸਿਰਫ ਉਹ ਡਾਂਟਣ ਤਕਰ ਹੀ ਰਹਿ ਗਿਆ ਆਪਾਂ ਮਾਰ ਨਹੀਂ ਸਕਦੇ ਬੱਚੇ ਬੱਚਿਆਂ ਨੂੰ। ਜੇ ਮਾਰਾਂਗੇ ਤੇ ਬੱਚਾ ਆਪਣੇ ਤੋਂ ਬਾਗੀ ਹੋ ਸਕਦਾ।
ਹਾਂ, ਜੀ। ਇਹ ਤਾਂ ਹੈ ਹੀ ਜੀ।
ਚਲੋ ਛੋਟੇ ਹੁੰਦੇ ਬੱਚਿਆਂ ਨੂੰ ਆਪਾਂ ਮਾਰ ਲਈ ਦਾ ਬੱਚਾ ਸਹਿ ਲੈਂਦਾ ਪਰ ਜਦੋਂ ਬੱਚੇ ਵੱਡੇ ਹੁੰਦੇ ਆ ਤੇ ਇਹਨਾਂ ਨੂੰ ਮਾਰਨਾ ਇਹ ਸਹਿਣ ਹੈਲੋ
ਹਾਂਜੀ, ਹਾਂਜੀ ਜੀ
ਤੁਥੋੜ੍ਹੀ ਆਵਾਜ਼ ਨੀ ਆ ਰਹੀ।
ਇ ਮੀ ਨੈਟਵਰਕ ਉੱਡ ਗਏ ਸੀ ਵਿੱਚ।
ਅੱਛਾ ਜੀ, ਉਹ ਤਾਂ ਚਲੋ ਕੋਈ
ਹਾਂਜੀ ਹਾਂਜੀ।
ਤੁਸੀਂ-----ਜੁਆਇੰਟ ਫੈਮਿਲੀ ਚ ਰਹਿ ਰਹੇ ਓ, ਕਿ ਨਿਊਕਲੀਅਰ?
ਨਹੀਂ ਜੀ, ਅਸ ਅਸੀਂ ਜੁਆਇੰਟ ਫੈਮਿਲੀ ਚ ਨ ਰਹਿੰਦੇ ਜੀ, ਅਸੀਂ ਕੱਲੇ ਹੀ ਰਹਿੰਦੇ ਹਾਂ ਜੀ।
ਅੱਛਾ ਜੀ, ਚਲੋ ਵਧੀਆ ਜੀ, ਉਹ ਤਾਂ ਚਲੋ ਠੀਕ ਹੈ, ਜਿਵੇਂ ਜਿਵੇਂ ਆਪਾਂ ਮਾਹੌਲ ਏਨਾ। ਤੇ ਰਹਿੰਦੇ ਤਾਂ ਅਸੀਂ ਵੀ ਨਿਊਕਲੀਅਰ ਫੈਮਿਲੀ ਦੇ ਵਿੱਚ ਹੀ ਆ।
ਹਾਂਜੀ।
ਹਾਂਜੀ, ਹਾਂਜੀ, ਬਾਕੀ ਮਾਹੌਲ ਅੱਜ-ਕੱਲ ਬਹੁਤ ਗੰਦਾ ਚੱਲ ਰਿਹਾ।
ਹਾਂਜੀ, ਉਹ ਤਾਂ ਹੈ ਹੀ ਹੈ ਜੀ। ਹਜੇ ਤੇ ਪਰਵਾਹ
ਕੱਲ੍ਹ ਦੇਖੋ ਜ਼ਮੀਨ ਜਾਇਦਾਦਾਂ ਦੇ ਨਾਲ ਕੀ ਉਹ ਹੋ ਰਿਹਾ, ਹੈਨਾ ਆਪਸ ਦੇ ਵਿੱਚ। ਵੈਰ ਵਿਰੋਧ ਹੋ ਰੇ ਆ, ਇੱਕ ਦੂਜੇ ਨੂੰ ਮਾਰ ਕੁੱਟ ਰਹੇ ਆ। ਜ਼ਮੀਨ ਦੇ ਪਿੱਛੇ ਹੀ, ਜਿਵੇਂ ਹੁਣ ਆਪਾਂ ਪਿੰਡਾਂ ਵਿੱਚ ਲਗਾ ਕੇ ਚੱਲੇ, ਜ਼ਮੀਨਾਂ ਬਹੁਤ ਹੁੰਦੀਆਂ ਲੋਕ ਕਾਂ ਦੇ ਕੋਲ, ਹਨਾ?
ਹਾਂਜੀ-ਹਾਂਜੀ।
ਬਸਦੇ ਵਿੱਚ ਹੀ ਭੈਣ ਭ ਭਰਾਵਾਂ ਦੀ ਨਹੀਂ ਬਣਦੀ ਹੈਗੀ ਨੀ, ਜ਼ਮੀਨਾਂ ਦੇ ਪਿੱਛੇ ਇੱਕ ਦੂਜੇ ਨੂੰ ਮਾਰ ਦਿੰਦੇ ਆ
ਹਾਂਜੀ, ਸਹੀ ਗੱਲ ਐ ਜੀ। ਅਜ ਜੀ ਬਸ ਪੈਸਾ, ਜਮੀਨ, ਜਦਾਦ, ਇਹੀ ਦੇਖਦੇ ਆ ਜੀ। ਜਿਹਦੇ ਕੋਲ ਹੈਗਾ, ਤਾਂ ਉਹ ਸਭ ਕੁਛ ਹੈਗਾ, ਜਿਹਦੇ ਕੋਲ ਨਹੀਂ ਹੈ ਜੀ, ਉਹਨੂੰ ਕੋਈ ਨੀ ਪੁੱਛਦਾ।
ਹਾਂਜੀ, ਪਰ ਇਹ ਹੈ ਕਿ, ਇਹ ਲਗਾ ਕੇ ਚਲੋ ਕਿ ਸਿਰਫ਼ ਪੈਸਾ ਹੀ ਸਾਰੀ ਚੀਜ਼ ਨਹੀਂ ਹੁੰਦੀ ਗੀ ਠੀਕ ਹੈ? ਹੁਣ ਜਿਨਾਂ ਕੋਲ ਨਹੀਂ ਪੈਸਾ ਉਹ ਵੀ ਤ ਸਬਰ ਨਾਲ ਕਿੰਨੇ ਵਧੀਆ ਤਰੀਕੇ ਨਾਲ ਜ਼ਿੰਦਗੀ ਜੀ ਰਹੇ ਆ, ਤੇ ਜਿਨਾਂ ਕੋਲ ਹੈ ਹਾਂ, ਉਹ ਫੇਰ ਵੀ ਕਹਿੰਦੇ ਹੈ ਕਿ ਸਾਡੇ ਕੋਲ ਹੈ ਨਹੀਂ, ਸਾਡੇ ਕੋਲ ਹੈ ਨ ਸਭ ਕੁਛ ਹੋਣ ਦੇ ਬਾਵਜੂਦ ਵੀ ਕਈ ਇਸ ਤਰ੍ਹਾਂ ਕਰਦੇ ਆ ਜੀ।
ਹਾਂਜੀ, ਇਹ ਤਾਂ ਹੈ ਹੀ ਹੈ ਜੀ। ਅੱਜ- ਕਲ ਚ ਕਈਆਂ ਦੀ ਸੋਚ ਹੀ ਐਵੇਂ ਦੀ ਐ।
ਜ਼ਿੰਦਗੀ ਵਧੀਆ ਖੁਸ਼ਹਾਲੀ ਨਾਲ ਬਿਤਾਂਦੇ ਰਹੀਏ, ਇਹੀ ਸਭ ਨਾਲ ਵੱਡੀ ਗੱਲ
ਹਾਂਜੀ, ਇਹ ਤਾਂ ਹੈ ਹੀ ਹੈ ਜੀ। ਹਰ ਜਗ੍ਹਾ ਹਰ ਜਗ੍ਹਾ ਤੇ ਪੈਸਾ ਵੀ ਨੀ ਮਾਇਨੇ ਰੱਖਦਾ ਜੀ, ਹਾਂਜੀ
ਪੈਸੇ ਬਿਨਾਂ ਹੈ ਵੀ ਕੁਛ ਨੀ ਪਰ, ਪੈਸਾ ਸਾਰਾ ਕੁਛ ਨੀ ਹੁੰਦਾ, ਅਸ ਤੇ ਰਿਸ਼ਤਿਆਂ ਨੂੰ ਵੀ ਮਾਇਨੇ ਰੱਖਣੇ ਪੈਂ
ਉਹੀ ਗੱਲ ਹੈ ਜੀ, ਹਰ ਜਗ੍ਹਾ ਪੈਸੇ ਮਾਇਨੇ ਨੀ ਰੱਖਦਾ, ਰਿਸ਼ਤੇਦਾਰੀ ਮਾਇਨੇ ਰੱਖਦੀ ਹੈ, ਪਰ ਅਗਰ ਕੋਈ ਸਮਝੇ ਤਾਂ, ਤਾਂ ਹੀ ਹੈ ਜੀ।
ਹਾਂਜੀ, ਉਹੀ ਤਾਂ ਗੱਲ ਹੈ, ਬਿਲਕੁਲ ਸਹੀ ਗੱਲ ਏ, ਅੱਜ ਕੱਲ ਜਿਹੜੇ ਪਹਿਲਾਂ ਕ ਥੇ ਖੇਡੇ ਹੱਸੇ ਹਣਾ ਤੇ ਜਦੋਂ ਵੱਡੇ ਹੁੰਦੇ ਆ, ਵਿਆਹੇ ਜਾਂਦੇ ਆ ਤੇ ਫੇਰ ਉਹ ਇੱਕ ਦੂਜੇ ਨੂੰ ਦੇਖ ਤੱਕ ਨਹੀਂ ਸ ਕੋਂਦੇ, ਕਿ ਹਾਂ ਇਹ ਆਇਆ ਹੀ ਕਿਉਂ ਆ
ਹਾਂਜੀ, ਸਹੀ ਗੱਲ ਹੈ ਜੀ, ਅੱਜ-ਕੱਲ ਤੇ ਜੀ ਟਾਈਮ ਦਾ ਦੌਰ ਹੀ ਐਵੇਂ ਦਾ ਚੱਲ ਰਿਹਾ।
ਤੇ ਅਸੀ ਆਪਾਂ ਨੂੰ ਆਪਣੇ ਬੱਚਿਆਂ ਨੂੰ ਸਮਝਾਉਣਾ ਚਾਹੀਦਾ, ਉਹਨਾਂ ਨੂੰ ਕਰਨਾ ਚਾਹੀਦਾ ਹਨਾ? ਥੋੜਾ ਜਾ ਇਸ ਆਣ ਵਾਲੇ ਟਾਈਮ ਲਈ ਤਿਆਰ ਕਰਨਾ ਚਾਹੀਦਾ, ਕਿ ਹਾਂ ਅੱਜ ਕੱਲ੍ਹ ਆਹ ਚੱਲਦਾ ਪਿਆ, ਪਰ ਤੂੰ ਇਸ ਤਰ੍ਹਾਂ ਨਹੀਂ ਕਰਨਾ, ਤੂੰ ਤਿਆਰ ਰਹਿਣਾ ਆਉਣ ਵਾਲੇ ਟਾਈਮ ਲਈ।
ਹਾਂਜੀ, ਸਹੀ ਗੱਲ ਹੈ ਜੀ ਆਉਣ ਵਾਲਾ ਟਾਈਮ ਪਤਾ ਨੀ ਹੁਨ ਕਿਸ ਤਰ੍ਹਾਂ ਦਾ ਹੋਵੇਗਾ ਜਦ ਤੱਕ ਆਪਣੇ ਬੱਚੇ ਵੱਡੇ ਹੋਣਗੇ, ਪਤਾ ਨੀ ਕਿਸ ਤਰ੍ਹਾਂ ਦਾ ਟਾਈਮ ਆਏਗਾ।
ਕੁਲ ਜੀ ਬਿਲਕੁਲ ਸਹੀ ਗੱਲ, ਕੁਛ ਨੀ ਪਤਾ ਜੀ। ਹੋਰ ਸੁਣਾਓ ਜੀ, ਹੋ ਗਏ ਵਿਹਲੇ ਤੁਸੀਂ, ਹੋ ਗਿਆ ਜੀ ਦੁਪਹਿਰ ਦਾ ਖਾਣਾ ਤਿਆਰ?
ਹਾਂਜੀ, ਜੀ ਹੋ ਗਿਆ ਤੁਸੀਂ ਸੁਣਾਓ। ਤੁਹਾਡਾ ਕੀ ਕੰਮ ਕਰ ਚੱਲ ਰਿਹਾ ਜੀ?
ਹਾਂਜੀ, ਬਸ ਠੀਕ ਹੈ ਜੀ। ਕੀ ਬ ਸੀ ਛ ਗੱਲ-ਬਾਤ ਕਰੀਏ? ਬਸ ਕਰਦੇ ਈ ਆ ਕਿ ਜੋ ਅੱਜ-ਕੱਲ੍ਹ ਚੱਲ ਰਿਹੈ।
ਹਾਂਜੀ-ਹਾਂਜੀ ਇਹ ਤਾਂ ਹੈ ਹੀ ਜੀ।